ਹੈਲੋ ਸਾਸਸ੍ਰੀਕਾਲ ਹੋਰ ਕਿਵੇਂ ਓ?
ਵਧੀਆ ਤੁਸੀ ਦੱਸੋ?
ਹਾਂਜੀ, ਹਾਂ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ?
ਕੁਛ ਨੀ ਬਸ ਵੇਲੇ ਸੀਗੇ ਹੁਣ ਫੇਸ ਧੋ ਕੇ ਆਈ ਸੀ। ਵੇਸਣ ਜੇਆ ਲਗਾਇਆ ਸੀਗਾ ਫੇਸ ਤੇ।
ਠੀਕ ਐ, ਠੀਕ ਐ।
ਹਾਂਜੀ, ਹਾਂ। ਕਿਉਂਕਿ ਧੁੱਪ 'ਚ ਜਾਨਿ ਆ ਨਾ ਕਲਾਸ ਲਗਾਣ ਫੇਰ ਟੈਨ ਜਿ ਹੋ ਜਾਂਦੀ ਆ।
ਹਾਂਜੀ ਹਾਂ, ਟੈਨਿੰਗ ਹੋ ਜਾਂਦੀ ਆ।
ਹਾਂਜੀ, ਤਾਂ ਕਰਕੇ ਮੈਂ ਕਿਆ ਚੱਲ ਮੈਂ
ਹੁੰ ਹੁੰ, ਨਈ ਨਈ ਚਲੋ ਬੌਤ ਵਧੀਆ ਕੀਤਾ।
ਹਾਂਜੀ ਮੈਂ ਲਗਾ ਲੈਂਨੀ ਆਂ ਡੇਲ ਲੀ ਲਗਾ ਲੈਂਨਿ ਆਂ ਆ ਕੇ ਮੈਂ ਮਤਲਬ ਦਹੀਂ ਦਾ ਸਕਰਬ ਵੀ ਕਰਦੀ ਆਂ ਆਪਣੇ ਫੇਸ ਨਈ। ਓਦੇ ਲਈ ਵੀ ਟੈਨਿੰਗ ਨਿਕਲ ਜਾਂਦੀ ਆ।
ਹਾਂਜੀ, ਹਾਂ। ਮੈਂ ਵੀ ਬਸ ਹਾਂਜੀ ਮੈਨੂੰ ਵੀ ਬੇਸਣ ਹੀ ਸੂਟ ਕਰਦਾ ਮੈਂ ਵੀ ਬੇਸਣ ਵਿੱਚ ਜਿੱਦਾਂ ਮੁਲਤਾਨੀ ਮਿੱਟ ਟੀ ਪਾ ਕੇ ਵਿੱਚ ਦਹੀਂ ਪਾ ਕੇ ਤੇ ਵਿੱ ਚ ਥੋੜ੍ਹੀ ਜੀ ਹਲਦੀ ਪਾ ਕੇ ਉਹੀ ਮੈਂ ਲਾਨੀ ਹੁੰਨੀ ਆਂ ਪੇਸਟ ਜੇਆ ਬਣਾ ਕੇ।
ਮੈਂ ਵੀ ਓਦਾਂ ਹੀ ਕਰਦੀ ਹੁੰਨੀ ਆਂ ਕਈ ਵਾਰੀ ਬਸ ਜੇ ਮੁਲਤਾਨੀ ਮਿੱਟੀ ਨਈ ਹੁੰਦੀ ਤਾਂ ਏਦਾਂ ਈ ਦਹੀਂ ਤੇ ਵੇਸਣ। ਤੇ ਆਪਣਾ ਇਨਾਂ ਨੂੰ ਮਿਕਸ ਕਰਕੇ ਵਿੱਚ ਹਲਦੀ ਪਾਕੇ ਓ ਲਗਾ ਲੈਂਨੀ ਆਂ।
ਅੱਛਾ, ਅੱਛਾ ਹਾਂਜੀ ਹਾਂ, ਮੈਂ ਵੀ ਏਦਾਂ ਈ ਕਰਦੀ ਆਂ। ਤੇ ਫਰ ਬਸ ਇਦੇ ਨਾਲ ਵਧੀਆ ਟੈਨ ਹੋ ਜਾਂਦੀ ਆ ਰਿਮੂਵ।
ਹਾਂਜੀ ਇਦੇ ਨਾਲ ਟੈਨ ਰਿਮੂਵ ਹੋ ਜਾਂਦੀ ਆ ਆਪਣਾ ਤੇ ਡਾਰਕ ਸਰਕਲ ਵੀ ਬੌਤ ਜ਼ਿਆਦਾ ਘੱਟ ਹੁੰਦੇ ਨੇ ਇਦੇ ਨਾਲ।
ਹਾਂਜੀ, ਹਾਂ ਤੇ ਮਲਬ ਕਲੀਅਰ ਜਿ ਹੋ ਜਾਂਦੀ ਆ ਸਕਿਨ ਵਧੀਆ।
ਜਿਵੇਂ ਬਲੀਚ ਕਰਦੀ ਆ ਨਾ ਐਵੇਂ ਸੇਮ ਟੂ ਸੇਮ ਹੋ ਜਾਂਦੀ ਆ।
ਹਾਂ, ਬਲੀਚ ਬਲੀਚ ਨਾਲ ਤਾਂ ਨਾ ਦੇਖੋ ਕਿੱਦਾਂ ਵੀ ਆਪਣੇ ਮੂੰਹ ਤੇ ਓ ਆ ਜਾਂਦੇ ਨੇ। ਏ ਤੇ ਬਾਲ ਜੇ ਨਾ ਓਦੇ ਤੇ ਉਹ ਵਾਲਾਂ ਦਾ ਕਲਰ ਬਦਲ ਜਾਂਦਾ ਆ।
ਐਕਟੀਵੇਟਰ ਕਰਕੇ ਬਦਲਦਾ ਐ ਕਿਉਂਕਿ ਐਕਟੀਵੇਟਰ ਵਿੱਚ ਜੇੜ ਓ ਹੁੰਦੇ ਨੇ ਨਾ ਆਪਣੇ ਕੈਮੀਕਲ ਹੁੰਦੇ ਨੇ ਓ ਸਾਈਡ ਇਫੈਕਟ ਦੇ ਹੁੰਦੇ ਨੇ। ਓ ਨਾ, ਆਪਨੇ ਹੇਅਰ ਨੂੰ ਬਰਾਉਨ ਕਰਦੇ ਨੇ, ਜਿਹਦੇ ਨਾਲ ਆਪਣਾ ਜੇਹੜੀ ਸਕਿਨ ਐ, ਓ ਚਮਕਣ ਲੱਗ ਜਾਂਦੀ ਆ।
ਹਾਂਜੀ ਹਾਂ, ਏਹ ਤਾਂ ਹੈ। ਪਰ ਉਹ ਫੇਰ ਵਧੀਆ ਨੀ ਲੱਗਦੇ ਗੇ ਮੈਨੂੰ ਤਾਂ, ਮੈਂ ਤਾਂ ਬਲੀਚ ਬੌਤ ਘੱਟ ਕਰਾਂਨੀ ਆਂ, ਮੈਂ ਬੇਸਣ ਦੇ ਆਹੀ ਤਰੀਕਾ ਵਰਤਦੀ ਆਂ।
ਮੈਂ, ਕਦੇ ਕੀਤੀ ਓਈ ਨੀ ਏਦਾਂ।
ਅੱਛ -ਅੱਛਾ, ਹਾਂਜੀ ਹਾਂ। ਮੈਂ ਜਿੱਦਾਂ ਮਤਲਬ ਕੋਈ ਫੰਕਸ਼ਨ ਵਗੈਰਾ ਹੁੰਦਾ ਸੀ, ਪੈਲਾਂ ਤਾਂ ਕਰ ਲੈਂਦੇ ਸੀ, ਇੱਕ ਵਾਰ ਮੈਂ ਹਾਂਜੀ, ਓਦੋਂ ਈ ਕੀਤੀ ਸੀਗੀ ਤੇ ਓ ਤੋਂ ਬਾਦ ਨੀ ਕੀਤੀ ਫੇਰ ਮੈਨੂੰ ਵਧੀਆ ਨੀ ਲੱਗੀ।
ਨਈਂ ਪਤਾ ਕੀ ਐ, ਜੇਹੜੀ ਬਲੀਚ ਐ ਨਾ, ਬਲੀਚ ਆਪਣੀ ਨਾ, ਜੇਹੜੀ ਸਕਿਨ ਐ ਓਨੂੰ। ਅੰਦਰ ਤੋਂ, ਜਾਲ ਜੀ
ਡੈਮੇਜ, ਹਾਂ ਡੈਮੇਜ, ਤੇ ਓ ਲੜਦੀ ਐ ਨਾ ਏਨਾ। ਹਾਂ, ਓ ਬੌਤ ਲੜ ਦੀ ਐ, ਜਦੋਂ ਆਪਾਂ ਲਾਉਂਦੇ ਆਂ ਦੇਖਲੋ, ਤੇ ਓਦੇ ਕਰਕੇ ਡੈਮੇਜ ਹੋ ਜਾਂਦਾ, ਮਤਲਬ ਆਪਨੇ।
ਹਾਂ, ਤੇ ਇਦੇ ਨਾਲ ਨਾ, ਆਪਣਾ ਰਿੰਕਲਸ ਵੀ ਪੈ, ਜਿਵੇਂ ਬ੍ਰੈਮਿਸ਼ ਨੀਂ ਪੈਂਦੀਆਂ, ਛਾਈਆਂ ਹੁੰਦੀਆਂ ਨੇ, ਜੇਹੜੀਆਂ ਓ ਵੀ ਪੈਨੀਆਂ ਸਟਾਰਟ ਹੋ ਜਾਂਦੀਆਂ ਨੇ।
ਹਾਂ ਸਈ ਗੱਲ ਐ, ਤੇ ਇਹਦੇ ਮਤਲਬ ਆਪਾਂ ਮੂੰਹ ਹਿਲਾ ਨਈ ਸਕਦੇ ਗੇ ਨਈਂ ਤਾਂ ਫੇਰ ਬੌਤ ਛਾਂਈਆਂ ਵਗੈਰਾ ਵੀ ਪੈ ਜਾਂਦੀਆਂ ਨੇ, ਰਿੰਕਲਸ
ਹਾਂਜੀ, ਰਿੰਕਲਸ ਪੈ ਜਾਂਦੇ ਨੇ, ਝੁਟਰੀਆਂ ਪੈ ਜਾਂਦੀਆਂ ਨੇ ਏਹਦੇ ਨਾਲ।
ਹਾਂਜੀ ਹਾਂ, ਤੇ ਏਹਦੇ ਕਰਕੇ ਹੀ ਹੁੰਦਾ, ਤੇ ਹੋਰ ਬਸ ਮੈਂ ਤੇ, ਹੋਰ ਓ ਤੋਂ ਬਾਅਦ ਜਿਵੇਂ ਆਈਸ ਹੁੰਦੀ ਆ, ਜਿਵੇਂ ਹੁੰਦੀ ਆ ਤੇ, ਓਦੇ ਚ ਜਿਵੇਂ, ਆਈਸ ਮੈਂ ਮਲ ਲੈਂਨੀ ਹੁੰਨੀ ਆਂ ਗਰਮੀ ਵਿੱਚ ਮੂੰਹ 'ਚ, ਜਿੱਦਾਂ ਪਿੰਪਲਜ਼ ਵਗੈਰਾ ਥੋੜੀਆਂ- ਥੋੜੀਆਂ ਹੋਈਆਂ ਹੁੰਦੀਆਂ ਨੇ। ਹਾਂ, ਆਇਸਕਿਊ ਮਲ ਲੈਂਨੀ ਆ, ਤੇ ਉਹਦੇ ਨਾਲ ਠੀਕ ਹੋ ਜਾਂਦਾ ਆ।
ਹਾਂ, ਓਦੇ ਨਾਲ ਪਿੰਪਲਸ ਵਗੈਰਾ, ਆਪਣੇ ਦਬ ਜਾਂਦੇ ਨੇ, ਤੇ ਆਪਣੇ ਜੇਹੜੀ ਫੇਸ ਦੀ ਸਕਿੰਨ ਹੁੰਦੀ ਐ ਓਨੂੰ ਬਲੱਡ ਸਰਕੂਲੇਸ਼ਨ ਹੋਣਾ ਸਟਾਰਟ ਹੋ ਜਾਂਦਾ, ਜਿਦੇ ਨਾਲ ਗਲੋ ਵੀ ਆਂਦਾ ਫੇਰ ਤੇ
ਹਾਂਜੀ, ਹਾਂ ਏਹ ਤਾਂ ਹੈ, ਤੇ ਨਾਲ ਮਤਲਬ ਇੱਕ ਬਾਊਲ ਚ ਮੈਂ ਓ ਲੈ ਲੈਂਨੀਂ ਆ ਕਿਊਬਸ ਤੇ, ਓਦੇ ਨਾਲ ਮਤਲਬ, ਓ ਯਾ ਫੇਰ ਮੇਰਾ ਦਿਨ 'ਚ ਟਾਈਮ ਲੱਗਦੈ ਤਾਂ ਦਿਨ 'ਚ ਮੈਂ ਕਰ ਲੈ ਡਿਪ ਕਰ ਲੈਂਨੀ ਆਂ। ਫੇਰ ਇਸਨੂੰ ਨਈ ਤਾਂ ਹਾਂ ਕਈ ਵਾਰ ਰਾਤ ਨੂੰ ਵੀ ਕਰ ਲੈਂਨੀ ਹੁੰਨੀ ਆਂ।
ਗਰਮੀਆਂ ਚ ਤਾਂ ਕਰ ਲੈਣਾ ਚਾਈਦਾ, ਜਿਵੇਂ ਸਟੀਮ ਹੁੰਦੀ ਐ, ਸਟੀਮ ਨਾਲ ਵੀ ਗਲੋ ਆਂਦਾ। ਆਪਾਂ ਨੂੰ ਸਟੀਮ ਵੀ ਲੈਣੀ ਚਾਈਦੀ ਆ।
ਹਾਂਜੀ ਹਾਂ, ਸਟੀਮ ਵੀ ਸਹੀ ਗੱਲ ਸਟੀਮ ਲੈਣੀ ਚਾਈਦੀ ਐ ਜੇਹੜੇ ਮਤਲਬ ਆਪਣੇ ਪੋਰਸ ਹੁੰਦੇ ਆ ਜਿਵੇਂ ਓ ਚ ਬਲੈਕ ਹੈੱਡ, ਵਾਈਟ ਹੈਡ ਹੁੰਦੇ ਆ, ਓ ਉੱਪਰ ਆ ਜਾਂਦੇ ਨੇ। ਵਧੀਆ, ਹਾਂ ਕਿਲ ਵਗੈਰਾ ਸਾਰੇ ਨਿਕਲ ਜਾਂਦੇ। ਹਾਂਜੀ ਹਾਂ, ਓ ਕਿੱਲ ਵਗੈਰਾ, ਸਾਰੇ ਨਿਕਲ ਜਾਂਦੇ ਨੇ।
ਹਾਂਜੀ -ਹਾਂਜੀ।
ਹਮ- ਹਮ। ਸਈ ਗੱਲ ਐ, ਹੁਣ ਤਾਂ ਦੇਖ ਲਓ ਲੋਕ ਕਿੰਨੇ ਪੈਸੇ ਖ਼ਰਾਬ ਕਰਦੇ ਆ, ਸਕਿੰਨ ਕੇਅਰ ਤੇ, ਕਿੰਨੇ- ਕਿੰਨੇ ਪ੍ਰੋਡਕਟ ਯੂਜ ਕਰਦੇ ਨੇ, ਹਨਾ ਤੇ ਓ ਤਾਂ ਬਹੁਤ ਮੈੰਹੰਗੇ ਪੈ ਜਾਂਦੇ ਨੇ। ਹਾਂਜੀ ਹਾਂ, ਜਿਵੇਂ ਨਾਈਟ ਕਰੀਮ, ਲ ਦੇ, ਨੇ ਸਾਰੇ ਕੋਈ ਕੋਈ ਫੇਸ ਵੋਸ਼, ਮੋਸਚਰਾਈਜ਼ਰ ਹਨਾ
ਅੱਜ -ਕੱਲ੍ਹ, ਇੱ ਇੱਕ, ਜੇਹੜੀਆਂ ਮਤਲਬ, ਆਪਣੇ ਤੋਂ ਪੈਲਾਂ ਵਾਲੀਆਂ ਕੁੜੀਆਂ ਯਾ ਤੀਵੀਆਂ ਨੇ ਹਨਾ, ਓ ਜਿਵੇਂ ਕਿ ਬੈਟਨੋ ਬੈਟ ਯੂਜ ਕਰਦੀਆਂ ਨੇ।
ਹ ਅੱਛਾ ਅੱਛਾ
ਬੈਟ ਨੋ ਬੈ ਟ ਕਰੀਮ ਜੇੜੀ ਆ ਉਹ ਬੋਤ ਜ਼ਿਆਦਾ ਯੂਜ ਕਰਦੀਆਂ ਨੇ ਜਿਹਦੇ ਨਾਲ ਸਕਿੰਨ ਆਪਣੀ ਪਤਲੀ ਹੁੰਦੀ ਆ ਬਟ ਉਹ ਨੂੰ ਪਈਨੀ
ਠੀਕ ਹੈ ਠੀਕ ਹੈ ਹਾਂਜੀ ਹ ਮੈਂ ਵੈਸੇ ਸੁਣਿਆ ਤਾਂ ਨੀ ਇਹ ਤੇ ਮੈਂ ਪੈਲੀ ਵਾਰੀ ਸੁਣਿਆ ਇਹ ਕਰੀਮ
ਇਹ ਕਰੀਮ ਲਾਦੀਆਂ ਨੇ ਜਿਹੜੀਆਂ ਆਪਣੀਆਂ ਮੰਮੀਆਂ ਦੇ ਇਸ ਹੋ ਗੀਆਂ ਨਾ ਉਹ ਬੈਟਨੋ ਬੈਟ ਯੂਜ ਕਰਦੀਆਂ ਨੇ ਤੇ ਇਹਦੇ ਨਾ ਸਕਿਨ ਪਤਲੀ ਹੁੰਦੀ ਆ ਤੇ ਜਦੋਂ ਆਪਾਂ ਥਰੈਡਿੰਗ ਵੀ ਕਰਦੇ ਹ ਨਾ ਕਿਸੇ ਦੇ ਤਾਂ ਜਿਹੜੀ ਸਕਿੰਨ ਆ ਉਹ ਚ ਕੱਟ ਵੱਜਣੇ ਸਟਾਰਟ ਹੋ ਜਾਂਦੇ ਨੇ
ਠੀਕ ਹੈ ਠੀਕ ਹੈ ਉ ਸ ਕਿੰਨ ਪਤਲੀ ਹੋ ਜਾਂਦੀ ਹੋਣੀ ਉਹਦੇ ਕਰਕੇ
ਹਾਂਜੀ ਜਿਵੇਂ ਹੁਣ ਕਈ ਆਮ ਜਿਵੇਂ ਕਿ ਗੋਰੇ ਹੋਣ ਵਾਸਤੇ ਕਰੀਮ ਕਰਦੇ ਨੇ ਉਹ ਵੀ ਸਕਿੰਨ ਪਤਲੀ ਕਰਦੇ ਨੇ ਕੈਮੀਕਲ ਹੁੰਦੇ ਨੇ ਉਹਨਾਂ ਦੇ
ਹਮ ਨਾਲੇ ਕੋਈ ਵੀ ਕਿੰਨੀ ਤੋਂ ਕਿੰਨੀ ਮਹਿੰਗੀ ਕਰੀਮ ਹੋਵੇ ਪਰ ਮਤਲਬ ਉਹ ਹਾਰਮ ਤਾਂ ਕਰਦੀ ਉਹ ਆ ਨਾ ਕਿੰਨੇ ਕਿੰਨੇ ਕੈਮੀਕਲ ਨਾਲ ਬਣਦੀ ਆ ਉਹ ਹਾਰਮਫੁੱਲ ਤਾਂ ਹੁੰਦੀ ਆ ਉਹ ਆਪਣੀ ਸਕਿੰਨ ਲਈ
ਹਾਂਮ ਫੁਲ ਤਾ ਹੁੰਦੀ ਏ, ਇਹਤੋ ਵਧੀਆ ਤੁਸੀਂ ਘਰੇ ਬਣਾਓ ਹਨਾ, ਸਭ ਕੁਛ ਅਵੇਲੇਬਲ ਹੈ। ਜੋ ਮਰਜੀ ਕੁਛ ਲਗਾਓ, ਜੇੜਾ ਵੀ ਕੁੱਛ ਲਗਾਨੇ ਆ, ਉਹੀ ਫੇਸ ਤੇ ਨਾਲੇ ਰੇਕਟ ਏ ਵੀ ਕਰਦਾ ਆ।
ਹਾਂਜੀ, ਹ ਜਿਵੇਂ ਬੇਸਣ ਆ ਨਾ, ਮੈਂ ਜਿੱਦੋ ਹੁਣ ਮੇਰੇ ਭਰਾ ਦਾ ਅੰਗੇਜਮੈਂਟ ਸੀਗੀ। ਸਤੰਬਰ ਚ, ਅ ਸਾਲ ਹੋਣ ਵਾਲਾ, ਮੈਂ ਨਾ ਕੁਛ ਨੀ ਲਾਇਆ ਹੈਗਾ, ਮੈਂ ਸਿਰਫ- ਸਿਰਫ ਦੋ-ਹਫ਼ਤੇ ਚ ਦੋ -ਤਿੰਨ ਬੇਸਣ ਲਾਇਆ ਸੀਗਾ, ਤੇ ਉਹ ਮਤਲਬ ਇੰਨਾ ਗਲੋ ਆਇਆ ਨਾ, ਸਾਰੇ ਮੈਨੂੰ ਕਹਿਣ ਤੂੰ ਕਿਹੜੀ ਬਲੀਚ ਕਰਾਈ ਹੈ। ਕਿਹੜਾ ਫੇਸ਼ੀਅਲ ਕਰਵਾਾਇਆ ਹ?, ਉਹ ਮੈਂ ਕਿਹਾ ਨਹੀਂ, ਮੈਂ ਕੁਛ ਨੀ ਕਰਾਇਆ ਹੈਗਾ ਹਾਂਜੀ।
ਪਿੰਨੀ ਬਣਾ ਲਈਏ ਬੇਸਨ ਦੀ ਵੀ ਹਾਂ, ਥੋੜਾ ਜਿਹਾ ਬੇਸਨ ਘੋਲ ਕੇ ਲਗਾ ਲਈਏ ਹਨਾ। ਦੇ ਨਾਲ ਵੀ ਬੋਤ ਜ਼ਿਆਦਾ ਫ਼ਰਕ ਪੈਂਦਾ।
ਹਾਂਜੀ- ਹਾਂ, ਉਹ ਫਿਰ ਤਾਂ ਕਰਕੇ ਮਤਲਬ ਇੰਨਾ ਜਿਹੜਾ ਚਿਹਰਾ ਸੀਗਾ, ਉਹ ਗਲੋ ਕਰਦਾ ਸੀ, ਕੁਛ ਮੈਂ ਥੈਰੇਡਿਂਗ ਵੀ ਬਸ ਮਤਲਬ ਉਦੋਂ ਹੀ ਕਰਾਨੀ ਹੁੰਨੀ ਹਾਂ, ਵੀ ਜਦੋਂ ਕੋਈ ਫੰਕਸ਼ਨ
ਜਦੋਂ ਕੋਈ ਫੰਕਸ਼ਨ ਹੁੰਦਾ ਹਨਾ। ਮੈਂ ਵੀ ਉਦੋਂ ਫਿਰ ਨਾ, ਮਤਲਬ ਕਿ ਗਲੋ ਆਂਦਾ ਫੇਸ ਤੇ।
ਹਾਂ। ਨਹੀਂ ਜੇ ਆਪਾਂ ਕਰਾ ਕੇ ਹੀ ਰੱਖੀਏ ਨਾ, ਫੇਰ ਨੀ ਉਹ ਗੱਲ ਬਣਦੀ, ਕਿ ਮੈਂ ਵੀ ਜਦੋਂ- ਜਦੋਂ ਕੋਈ ਫੰਕਸ਼ਨ ਹੁੰਦਾ। ਉਦੋਂ ਹੀ ਕਰਾਂਦੀ ਹੁੰਦੀ ਹਾਂ, ਨਹੀਂ-ਨੀ ਕਰਾਦੀ ਮੈਂ ਵੀ।
ਮੇਰਾ ਵੀ ਇਹੀ ਹੈ, ਕੁਛ ਘਰ ਦੇ ਕਰਾਣ ਵੀ ਨੀ ਦੰਦੇ ਹੈਗੇ, ਕਹਿੰਦੇ ਨੇ ਤੁਸੀਂ ਫੰਕਸ਼ਨ- ਫੁਕਸ਼ਨ ਦੇ ਕਰਾ ਲਿਆ ਕਰੋ, ਐਵੇਂ ਸੋਣੇ ਨੀ ਲੱਗਦੇ।
ਹਾਂਜੀ- ਹਾਂ। ਨਾਲੇ ਐਂਵੇ ਵੀ ਵਧੀਆ ਬਈ, ਆਪਾਂ ਨੂੰ ਵੀ ਨਹੀਂ ਵਧੀਆ ਲਗਦਾ, ਕਿਓਂ ਕੀ ਜਿੱਦਾਂ ਦੀ ਫੈਮਿਲੀ ਚ ਚਲੋ ਆਪਾਂ ਰਹਿੰਦੇ ਹਾਂ ਨਾ, ਓਹਦਾ ਦੀ ਆਪ ਹੋਣ ਆਦਤ ਪੈ ਜਾਂਦੀ ਹੈ।
ਹਾਂਜੀ- ਹਾਂਜੀ ਆਪਣੀ ਤਾਂ ਨਾਲੇ ਫੈਮਿਲੀ, ਤੁਹਾਨੂੰ ਪਤਾ ਹੀ ਹੈ ਹਿੰਦੂ ਧਰਮ ਚ ਇਹ ਹੀ ਸਭ ਕੁੱਛ ਚੱਲਦਾ, ਹੀ ਆ। ਇਹ ਨੀ ਕਰਨਾ, ਵਾਹ ਨੀ ਕਰਨਾ
ਹਾਂਜੀ ਹਾਂ, ਨਾਲੇ ਕੁਛ ਪਿੰਡਾਂ ਚ ਫੇਰ ਬੋਤ ਫ਼ਰਕ ਆ, ਸ਼ਹਿਰਾਂ ਚ ਹਲੇ ਕਾਫੀ
ਸ਼ਹਿਰਾਂ ਚ, ਸ਼ਹਿਰਾਂ ਚ ਤਾਂ ਕਾਫੀ ਫਰਕ ਕਹਿਵਟ ਪਿੰਡਾਂ ਵਾਲੀਆਂ ਤੁਹਾਨੂੰ ਪਤਾ ਹੀ ਹੈ, ਜੇ ਆਪਾਂ ਬਾਹਰ ਲਪਿਸਟਿਕ ਲਗਾ ਕੇ ਵੀ ਨਿਕਲ ਰਹੇ ਹ ਨਾ ਤਾਂ ਕਿਸੇ ਨਾ, ਕਿਸੇ ਨੇ ਟੋਕਣਾ ਹੀ ਹੈ।
ਹਾਂਜੀ ਹਾਂ, ਪਹਿਲਾਂ ਤਾਂ ਮੰਮੀ ਉਹ ਟੋਕਦੀ ਆ, ਹੋਰ ਤਾਂ ਚਲ ਕੋਈ ਨੀ। ਹੂੰ, ਹਾਂ-ਹਾਂ ਪਹਿਲਾਂ ਹਾਂ- ਹਾਂ। ਸਹੀ ਗੱਲ ਹੈ, ਪਹਿਲਾਂ ਤਾਂ ਮੰਮੀ ਹੀ ਟੋਕਦੀਆਂ ਜ਼ਿਆਦਾ ਤਾਂ।
ਮੈਂ ਵੀ ਨੀ ਕੁੱਛ ਲਗਾਉਂਦੀ ਫੇਸ ਤੇ, ਬਸ ਉਹ ਘਰਦੀ ਜਿਵੇਂ ਬੇਸ ਸਣ ਹੋ ਗਿਆ ਹਨਾ ਜਾਂ ਫੇਰ, ਇੱਕ ਹੋਰ ਹੈ ਜਿਵੇਂ ਕਿਸੇ ਦੇ ਛਾਈਆਂ ਹੋਣ ਨਾ
ਹਾਂਜੀ- ਹਾਂ।
ਤਾਂ ਆਪਣਾ ਜਿਹੜਾ ਆਲੂ ਦਾ ਰਸ ਹੁੰਦਾ, ਉਹਨੂੰ ਕੱਢ ਕੇ ਉਹਦੇ ਵਿੱਚ ਅ ਲੈਮਨ ਜੂਸ ਕਰਕੇ ਦੋ- ਤਿੰਨ ਬੂੰਦਾ, ਮਿਕਸ ਕਰਕੇ ਉਹਨੂੰ ਬਲੀ ਬਲੀਚ ਦੀ ਤਰਾਂ ਬਣ ਜਾਂਦਾ, ਉਹਨੂੰ ਰਾਤ ਨੂੰ ਲਗਾਓ।
ਠੀਕ ਹੈ- ਠੀਕ ਹੈ, ਹਾਂ-ਹਾਂ ਵਧੀਆ, ਇਹ ਵੀ ਚਲੋ ਅੱਛ -ਅੱਛਾ, ਹਾਂਜੀ- ਹਾਂ, ਤੇ ਹਾਂ ਆਪਣਾ ਅ-ਆਲੂ ਦਾ ਰਸ, ਡਾਰਕ ਸਰਕਲਾਂ ਲਈ ਵੀ, ਬਹੁਤ ਵਧੀਆ ਹੁੰਦਾ ਹੈ।
ਹਾਂਜੀ, ਮੇਰੇ ਪੈਣੇ ਸਟਾਰਟ ਹੋ ਗਏ। ਕਿ ਮੈਂ ਉਹੀ ਯੂਜ ਕੀਤੇ ਨੇ ਹੁਣ, ਦੋ -ਤਿੰਨ ਦਿਨ ਹੋ ਗਏ, ਉਹਦੇ ਨਾਲ ਹੁਣ ਫ਼ਰਕ ਪੈ ਰਿਹਾ।
ਹਾਂਜੀ -ਹਾਂ, ਇਹ ਚੀਜ਼ ਨਾ ਆਪਾਂ ਨੂੰ ਰੈਗੂ- ਰੈਗੂਲਰ ਯੂਜ ਕਰਨੀ ਪੈਂਦੀ ਆ। ਤਾਂ ਕਰਕੇ ਥੋੜਾ, ਆਪਾਂ ਨੂੰ ਰਿਜਲਟ ਮਿਲਦਾ।
ਜਿਵੇਂ ਗੁਲਾਬ ਜਲ ਹੋ ਗਿਆ, ਗੁਲਾਬ ਜਲ ਡੇਲੀ ਯੂਜ ਕਰਨਾ ਚਾਹੀਦਾ ਰਾਤ ਨੂੰ।
ਹਾਂਜੀ -ਹਾਂ, ਸਹੀ ਗੱਲ ਹੈ, ਗੁਲਾਬ ਜਲ ਹੋ ਗਿਆ ਇੱਕ ਓਹ ਵਿਟਾਮਿਨ ਅਹ, ਈ ਦਾ ਕੈਪਸੂਲ ਆਂਦਾ ਐ ਆ।
ਵਿਟਾਮਿਨ ਹਾਂ, ਵਿਟਾਮਿਨ ਈ ਦੇ ਕੈਪਸੂਲ। ਵੈਸੇ ਇਹਨਾਂ ਨੂੰ ਖਾ ਵੀ ਲੋਓ, ਖਾਣ ਚ ਵੀ ਬੈਟਰ ਹੁੰਦੇ ਨੇ।
ਹਾਂ। ਖਾਣ 'ਚ ਵੀ ਉਹ ਵਧੀਆ ਹੁੰਦੇ ਆ, ਤੇ ਉਹ ਮਤਲਬ ਸਿਰ 'ਤੇ ਵਗੈਰਾ ਲਾਉਣ 'ਤੇ, ਜੇ ਆਪਾਂ ਨੇ ਬਾਲ ਵਗੈਰਾ ਝੜਦੇ ਹੋਣ ਨਾ ਉਹਦੇ ਲਈ ਵੀ ਉਹ ਬੈਸਟ ਆ।
ਹਾਂਜੀ ਭਾਵੇਂ ਉਹਨਾਂ ਨੂੰ ਖਾ ਲੋ, ਭਾਵੇਂ ਲਗਾ ਲੋ।
ਹਾਂਜੀ ਹਾਂ, ਭਾਵੇਂ ਲਗਾ ਲੋ, ਬਹੁਤ ਵਧੀਆ ਚਲੋ।
ਏ ਮੈਂ ਮੇਤੋਂ ਕਾਫ਼ੀ ਵਾਰ ਜਿਵੇਂ ਆਪਾਂ ਮੈਡੀਸਨ ਲੈਂਦੇ ਹਾਂ ਹਨਾ ਹੈ ਜਿਵੇਂ ਮੇਰਾ ਸਿਰ ਦਰਦ ਹੋ ਗਿਆ ਯਾਂ ਚਕ ਚੱਕਰ ਆ ਗਿਆ, ਵੀਕਨੈਸ ਹੋ ਗਈ, ਇਹ ਤੋਂ ਵਧੀਆ ਮਲਟੀਵਟਾਮਿਨ ਖਾਣੇ ਸਟਾਰਟ ਕਰ ਲੋ।
ਹਾਂਜੀ ਹਾਂ ਉਹ ਵਧੀਆ ਰਹਿੰਦੇ ਨੇ, ਕੁਛ ਵੀ ਨਾ ਹੋਵੇ ਸਹੀ ਗੱਲ ਆ। ਹਾਂ ਜੇ ਆਪਾਂ ਮਤਲਬ ਸ਼ੁਰੂ ਤੋਂ ਹੀ ਮੰਨਦੇ ਨੀ ਗੇ ਸ਼ੁਰੂ ਤੋਂ ਹੀ ਆਪਾਂ ਚਲੋ ਮਾੜਾ- ਮੋਟਾ ਅਪਾ ਧਿਆਨ ਰੱਖੀ ਕੀ ਏ ਨਾ ਤਾਂ ਚਲੋ ਇੰਨਾ ਆਪਾਂ ਨੂੰ ਕੋਈ ਮਲਬ ਬਿਮਾਰੀ ਵਗੈਰਾ ਜਾਂ ਕੁਛ ਸਰ ਦਰਦ ਕੁਛ ਨਾ ਹੋਵੇ।
ਕੁਛ ਵੀ ਨਾ ਹੋਵੇ ਮੈਂ ਤਾਂ ਇਹੀ ਕਰਦੀ ਹਾਂ ਮਲਟੀਵਿਟਾਮਿਨ ਲਿਆ ਰੱਖੇ ਨੇ ਵਿਟਾਮਿਨ ਈ ਦੇੈ ਕੈਂਪ- ਕੈਪਸੂਲ ਪਏ ਨੇ ਖਾ ਲੈਂਦੀ ਹਾਂ ਕੁਛ ਨੀ ਹੁੰਦਾ।
ਹਾਂ- ਹਾਂ ਸਹੀ ਗੱਲ ਹੈ ਹਾਂਜੀ ਹਾਂ ਵਿਟਾਮਿਨ ਸੀ ਵੀ ਚਲੋ ਵਧੀਆ ਹੈ ਸਕਿੰਨ ਲਈ।
ਹਾਂ ਸਕਿੰਨ ਲਈ ਬਹੁਤ ਜ਼ਿਆਦਾ ਵਧੀਆ ਹੈ, ਇਹ ਵਿਟਾਮਿਨ ਸੀ ਤਾਂ ਪਿੰਪਲ ਤੱਕ ਨਹੀਂ ਹੁੰਦੇ। ਐ ਦੇ ਨਾਲ ਸਕਿੰਨ ਤੇ।
ਹਾਂਜੀ ਹਾਂ ਮੈਂ ਇੱਕ ਵਾਰੀ ਯੂਜ ਕੀਤਾ ਸੀ ਵਿਟਾਮਿਨ ਸੀ ਦਾ ਸਿਰਮ। ਹਾਂਜੀ ਉਹਦੇ ਨਾਲ ਬਹੁਤ ਵਧੀਆ ਗਲੋ ਆਇਆ ਸੀਗਾ।
ਹਾਂ ਸੀਰਮ ਵੀ ਬਹੁਤ ਬੈਸਟ ਹੈ ਇਹਦਾ ਕਲੀਅਰ ਕਰ ਦਿੰਦਾ ਸਕਿਨ ਬਿਲਕੁਲ ਹੀ।
ਹਾਂਜੀ ਕਲੀਅਰ ਕਰ ਦਿੰਦਾ ਯਾਂ। ਵੈਸੇ ਤਾਂ ਜਿਵੇਂ ਪਿੰਪਲਸ ਵਗੈਰਾ ਹੁੰਦੀਆਂ ਨੇ ਮੈਂ ਉਹਨਾਂ ਨੂੰ ਫੋੜਦੀ ਨਗੀ ਚਲੋ ਉਹ ਆਪੇ ਹੀ ਮਤਲਬ ਚਲੋ ਫੱਟ। ਜਦੋਂ ਹੋਂਕੇ ਆਪੇ ਈ, ਮਤਲਬ ਫੁੱਟ ਜਾਂਦੇ ਆ ਇਹ ਆਪੇ ਹੀ ਦੱਬ ਜਾਂਦੇ ਆ, ਪਰ ਜੇ ਆਪਾਂ ਫੋੜਦੀਏ ਤਾਂ ਫਿਰ ਉਹ ਨਿਸ਼ਾਨ ਪੈ ਜਾਂਦੇ ਨੇ, ਉੱਤੇ। ਹਾਂਜੀ, ਹਾਂ-ਹਾਂ ਦਾਗ ਤਾਂ ਫਿਰ ਉਹ ਤਾਂ ਵੀ ਬਹੁਤ ਬੁਰੇ ਲੱਗਦੇ ਨੇ।
ਸਹੀ ਆ, ਫੇਰ ਤਾ ਜ਼ਿਆਦਾ ਹੀ ਬੁਰੇ ਲੱਗਦੇ ਨੇ।
ਹਾਂਜੀ-ਹਾਂ, ਇਹ ਤਾ ਹੈ। ਐਂਹੀ ਆ ਫਿਰ ਵੀ, ਆਪਾਂ ਨੂੰ ਓ ਕਰਨਾ ਚਾਹੀਦਾ ਵਾ‌ ਵਧੀਆ ਸਕਿੰਨ
ਘਰੇ ਰਹਿੰਣੇ ਆ ਹਨਾ, ਘਰੇ ਸਕਿੰਨ ਕੇਅਰ ਕਰੀ ਚਲੋ ਕੁਛ ਨੀ ਹੁੰਦਾ। ਉਂਜ ਵੀ ਜੇ ਆਪਾਂ ਘਰੇ ਰਹਿਣ ਲੱਗ ਜੀਏ, ਤਾਂ ਵੀ ਸਕਿੰਨ ਸਾਫ਼ ਹੋ ਜਾਂਦੀ ਆ, ਬਿਲਕੁਲ।
ਸਹੀ ਗੱਲ ਆ, ਬਾਹਰ ਕਿਉਂਕਿ ਧੂੜ-ਮਿੱਟੀ ਹੁੰਦੀ ਹੈ, ਟੈਨਿੰਗ ਹੋ ਜਾਂਦੀ ਹੈ ਬਹੁਤ
ਹਾਂਜੀ-ਹਾਂਜੀ।
ਹਾਂਜੀ-ਹਾਂ, ਚਲੋ ਠੀਕ ਹੈ ਮੈਮ ਆਪਣਾ ਟਾਈਮ ਪੂਰਾ ਹੋਗਿਆ।
ਠੀਕ ਐ ਜੀ, ਠੀਕ ਐ ਜੀ।
ਹਾਂ, ਸਤਿ ਸ਼੍ਰੀ ਅਕਾਲ।
ਏ ਯਾਰ